ਹੈਲੋ ਹਾਂਜੀ ਸਤਿ ਸ਼੍ਰੀ ਅਕਾਲ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
ਹਾਂਜੀ ਮੈਂ ਠੀਕ ਹਾਂ ਹੋਰ ਤੁਸੀ ਸੁਣਾਓ ਬੜੀ ਲਮ ਬਾਅਦ ਯਾਦ ਕੀਤਾ ਜੇ ਕੀ ਗੱਲ ਹੋਰ ਸੁਣਾਓ
ਲੱਗਦਾ ਛੁੱਟੀਆਂ ਪਈਆਂ ਦੀਆਂ ਬੋਰ ਬੰਦਾ ਘਰ ਵਿੇਹਲੇ
ਹਾਂਜੀ ਅਹ ਹੋਰ ਅਹ ਮੈਂ ਤੇ ਮੈਂ ਨਾ ਤੁਹਾਨੂੰ ਕਰਨਾ ਹੀ ਸੀ ਫੋਨਅ ਹਾਂਜੀ ਰੋਟੀ ਪਾਣੀ ਨਾਸ਼ਤਾ ਬਣਾ ਲਿਆ
ਅ ਹ
ਮੈਂ ਨਾ ਤੁਹਾਡੇ ਕੋਲ ਮੈਂ ਉਹ ਰਸੋਈ ਦੀ ਹੈਗੀ ਸੀ ਮੈਂ ਨਾ ਚਿਮਨ ਲਗਵਾਉਣੀ ਹੈਗੀ ਆ ਮੈਂ ਨਾ ਗੈਸ ਮੇਰਾ ਨਾ ਤੇ ਉਹ ਕੰਮ ਨੀ ਕਰਦਾ ਪਿਆ ਅਜੈਸ ਅ ਨਾ ਉਹ ਨਾ ਰਸੋਈ ਸਾਡਾ ਨਾ ਮਕਾਨ ਲੰਬਾਈ ਚ ਬਣਿਆਦਾ ਵੇ ਤੇ ਉਹ ਫੇਰ ਜਦੋਂ ਮੈਂ ਅਹ ਜ ਤੜਕਾ ਲਗਨੀ ਹਾਂ ਜਾਂ ਪਰੋਂਠੇ ਬਣਾਣੀ ਹਾਂ ਤੇ ਸਾਰਾ ਧੂੰਆ ਨਾ ਅੰਦਰ ਪਿੱਛੇ ਕਮਰਿਆਂ ਦੇ ਵਿੱਚ ਚਲਾ ਜਾਂਦਾ ਹੈਗਾ
ਅੱਛਾ ਅਮ
ਤੇ ਫਿਰ ਅਸੀਂ ਸੋਚ ਰਹੇ ਹਾਂ, ਕਿ ਬਈ ਨਾ ਚਿਮਨੀ ਲਗਵਾ ਲਈਏ, ਤੇ ਚਿਮਨੀ ਲਗਵਾਉਣ ਦੇ ਨਾਲ ਉਹ ਹੋ ਜਾਏਗਾ ਬਈ ਠੀਕ ਜਿਹੜੀ ਪ੍ਰੋਬਲਮ ਹੋਏਗੀ ਹੈ ਸਾਨੂੰ।
ਹਾਂਜੀ, ਚਿਮਨੀ ਨਾਲ ਸਭ ਕੁਛ ਹੋ ਜਾਏਗਾ, ਪਹਿਲੀ ਗੱਲ ਚਿਮਨੀ ਦਾ ਕੰਮ ਇਹੀ ਹੈਗਾ ਹੈ, ਉਹ ਧੂੰਆਂ ਨਿਕਾਲ ਦੀ ਏ ਮੰਨ ਲਵੋ ਕੋਈ ਸਬਜ਼ੀ ਬਣਾ ਆ ਰਹੇ ਹਾਂ ਰੋਟੀ ਪਾਣੀ ਬਣਾ ਰਹੇ ਹਾਂ, ਜਿਵੇਂ ਮੰਨ ਲਓ ਜਿਆਦਾ ਅਸੀਂ ਤੇਲ ਦੀ ਕੋਈ ਚੀਜ਼ਾਂ ਬਣਾ ਰਹੇ ਹਾਂ ਹਨਾ ਕਦੇ -ਕਦੇ ਛਿੱਟਾ ਵੀ ਪੈਂਦੀਆਂ ਨੇ ਚਿਪ-ਚਿਪ। ਹਵਾੜ ਤੋਂ ਵੀ ਰਾਹਤ ਦਿੰਦੀ ਏ ਚਿਮਨੀ ਹੁਣ ਮੰਨ ਲਓ ਅਸੀਂ ਪਰੌਂਠੇ ਬਣਾਦੇ ਪਏ, ਧੂੰਆ ਤੇ ਨੋਰਮਲ ਜ ਗੱਲ ਹੈਗੀ ਤੇ ਆਣਾ ਹੀ ਨਿਕਲੇਗਾ ਹੀ ਧੂੰਆ ਕਿਉਂਕਿ ਅਸੀਂ ਪਰੌਂਠੇ ਬਣਾ ਰਹੇ, ਘਿਓ ਤਾਂ ਤੇਲ ਦਾ ਯੂਜ ਕਰ ਰਹੇ ਹਾਂ। ਹੇ ਤੇ ਜਿਹੜਾ ਧੂੰਆ ਹੁੰਦਾ ਨਾ, ਕਈ ਜੀਆ ਦੇ ਘਰ ਚਿਮਨੀ ਵਗੈਰਾ, ਨਹੀਂ ਲੱਗੀ ਫਿਰ ਉਹ ਸਾਰੇ ਘਰ ਅੰਦਰ ਹੀ ਸਾਰਾ ਫੈਲ ਜਾਂਦਾ ਧੂਆ ਜੋ ਕਿ ਅੱਗੇ ਵਸ ਗਰਮੀ ਹੈਗੀ ਹੈ, ਗਰਮੀਆਂ ਚ ਹੋਰ ਉਹ ਹੁੰਦੀ ਘੁਟਣ ਹੁੰਦੀ ਹੈ ਤੇ ਤੁਸੀਂ ਕੀ ਕਰੋ ਚਮਨੀ ਲਗਵਾ ਲਓ। ਇਹ ਤੁਸੀਂ ਨਾਲੇ ਨਾਲ ਬਣਾਉਂਦੇ ਰਹੋਗੇ ਰੋਟੀ ਤੇ ਤੁਸੀਂ ਇਹਨੂੰ ਓਨ ਕਰਦੋ ਤੇ ਨਾਲ ਹੀ ਧੂੰਆ ਆਪ ਧੂੰਆ ਨੂੰ ਨਿਕਾਲ ਦੇਗੀ ਬਾਹਰ। ਤੇ ਕਦੇ ਕਿਤੇ ਕੀ ਹੁੰਦਾ, ਜਿਵੇਂ ਮੰਨ ਲੋ ਸੀ ਜੇ ਕੋਈ ਤਲੀਆਂ ਹੋਈਆਂ ਚੀਜ਼ਾਂ ਪੂੜੀਆਂ ਬਣਾ ਰਹੇ ਹਾਂ ਹਨਾ ਭਟੂਰੇ ਛੋਲੇ ਬਣਾਉਦੇ ਪਏ, ਘਰ ਬਣਾ ਰਹੇ ਕੋਈੱ ਤਲੀ ਹੋਈ ਚੀਜ਼ ਪਾ ਤੜਕਾ ਲਗਾ ਰਹੇ ਆ, ਪਕੌੜੇ ਬਣਾ ਰਹੇ ਆ ਹੈਨਾ। ਤੇ ਕੀ ਹੁੰਦਾ, ਤੇਲ ਦੀ ਨਾ ਛਿੱਟਾਂ ਪੈ ਜਾਂਦੀ ਦੀਵਾਰਾਂ ਨੂੰ। ਪਤਾ ਹੈ ਅਗਰ ਤੇ ਨਾ ਜਿਹੜੇ ਟਾਇਲਾਂ ਹੁੰਦੀਆਂ ਨ ਮੰਨ ਲਓ ਜਿੱਥੇ ਤੁਹਾਡੀ ਗੈਸ ਪਈ ਹੈ, ਉਹਦੇ ਸਾਹਮਣੇ ਜਿਹੜੀ ਟਾਇਲ ਹੋਏਗੀ, ਉਹ ਸਭ ਚਿਪਚਿਪਾਹਟ ਹੋ ਜਾਂਦੀ ਹੈ, ਕਿਉਂਕਿ ਛਿੱਟਾਂ ਪੈ ਜਾਂਦੀਆਂ ਨੇ ਤੇਲ ਦੀਆਂ ਤੇ ਓਦੇ ਤੋਂ ਵੀ ਕੀ ਰਾਹਤ ਦਿਲਾਂਦੀ ਏ ਚਿਮਨੀ। ਉਹ ਵੀ ਅਚਜ। ਜਮਾ ਨਹੀਂ ਹੋਣ ਦਿੰਦੀ, ਤੇ ਕਦੇ ਕੁਝ ਮੰਨ ਲਓ ਜਿਵੇਂ ਰੋਟੀ ਬਣ ਪਾਣੀ ਸਬਜ਼ੀ ਬਣਾਦੇ ਆ ਨਾ, ਅਸੀ ਜੀਵੇ ਮੰਨ ਲਓ। ਨਾਲੇ ਛੋਲੇ ਬਣਾ ਰਹੀ ਹਾਂ, ਮੈਂ ਕੁੱਛ ਵੀ ਸਬਜ਼ੀ ਬਣਾ ਰਹਾ ਤੇ ਉਹਦੀ ਜਿਹੜੀ ਮਹਿਕ ਹੁੰਦੀ ਹੈ ਨਾ ਤੇ ਉਹ ਵੀ ਨੀ ਪਤਾ ਲੱਗਦੀ ਆਂਦੀ। ਜਿਵੇਂ ਕਈਆਂ ਨੂੰ ਮੰਨ ਲੋ ਅ ਕਿਸੇ ਨੇ ਅ ਕੀ ਕਹਿੰਦੇ ਨੇ, ਮਿਰਚਾਂ ਸਾੜੀਆਂ ਨੇ ਆਂਦੀ ਨਾ ਇੱਕਦਮ ਨੱਕ ਚੜ੍ਹਦੀ ਏ ਜਾ ਕੇ। ਕੇ ਹੈ ਨਾ ਹਵਾੜ ਤੇ ਜਿਹੜੇ ਨਾਂ ਤੇ ਚੜ੍ਹਦੀ ਏ ਫਿਰ ਐਸਾ ਨਹੀਂ ਹੋਏਗਾ, ਜੇ ਚਲਦੀ ਰਹੇਗੀ ਨਾ ਚਿਮਨੀ ਔਨ ਕਰਦੋਗੇ, ਤੁਸੀਂ ਜੇ ਤੁਹਾਡੀ ਸਾਰੀ ਮਹਿਕ ਹੋਏਗੀ ਨਾ ਖਾਣ, ਪੀਣ ਦੀ ਉਹ ਸਾਰੀ ਅਪ ਅਪਣੇ ਆਪ ਹੀ ਅੰਦਰ ਉਹ ਲੈ ਜਾਏਗੀ, ਚਿਮਨੀ ਆਪਣੇ ਅੰਦਰ।
ਅੱਛਾ ਜੀ, ਉਹ ਜਿਹੜੀ ਚਿਪਚਿਪਾਹਟ ਪਹਿਲੇ ਅਹ ਮੈਂ ਕਹਿ ਰਹੀ ਸੀ, ਜਿਵੇਂ ਬਈ ਦੀਵਾਰਾਂ ਤੇ ਮੇਰੀਆਂ ਜਿਵੇਂ ਜੈਸ ਏ ਨਾ ਜਿਹੜਾ ਸਾਰਾ ਧੂੰਆਂ ਦੀਵਾਰਾਂ ਤੇ ਉੱਤੇ ਚਿਪਕ ਕੇ ਮਤਲਬ ਕਿ ਤੇਲ ਤੇਲ ਜ ਚਿਪਕ ਜਾਂਦਾ ਹੈ ਉਹਦੇ ਨਾਲ ਵੀ ਯਾ ਓ ਉਹਦੇ ਨਾਲ ਫਿਰ ਤੇਲ ਵਗੈਰਾ ਚਿਪਦਾ ਨੀ ਹੈਗਾ। ਮਤਲਬ ਕੀ ਹੈ ਕਿੱਥੇ ਵੀ ਇਹ ਚਿਮਨੀ ਦੇ ਅੰਦਰ ਹੀ ਕੁਛ ਲੱਗਿਆ ਹੁੰਦਾ ਐ ਓਬਜਰਵ ਕਰ ਲੈਂਦਾ ਹੈਗੇ ਤੇਲ ਵਹੈਰਾ ਨੂੰ। ਅੱਛਾ ਜੀ, ਉਹ ਪਤਾ ਕੀ ਏ ਮੇਰੇ ਕਿਚਨ ਦੇ ਵਿੱਚ ਨਾਂ ਅ ਅੰ ਅਹ ਹ ਮਤਲਬ ਕਿ ਉਹ ਹਜੇ ਨਾ ਅਸੀ ਬੋਕਸ ਨੀ ਬੰਨੇ ਦੇ। ਤੇ ਉਹ ਬਾਕਸ ਉੱਪਰ ਜਿਹੜੇ ਬਣੇ ਦੇ ਨਾ ਬੋਕਸ ਜਿਨਾਂ ਚ ਮੈਂ ਸਮਾਨ ਯਾਂ ਡੱਬੇ ਰੱਖਣੀ ਆ ਤੇ ਉਹ ਨਾ ਉਹ ਸਾਰੇ ਤੇਲ ਨਾਲ ਭਰ ਜਾਂਦੇ ਹੈਗੇ ਨੇ ਮੈਨੂੰ ਫੇਰ ਪੂਰੇ ਹਫ਼ਤੇ ਦਸ ਦਿਨਾਂ ਬਾਅਦ ਸਫ਼ਾਈ ਕਰਨੀ ਪੈਂਦੀ ਹੈਗੀ ਏ ਡੱਬਿਆ ਦੇ ਢੱਕਣਾ ਦੇ ਉੱਤੇ ਨਾ ਚਿਪਚਿਪਾ ਜਾਂ ਬਈ ਜਿਵੇਂ ਓਇਲ ਹੋ ਯਾਂ ਉਹੀ ਏ ਜਿਹਾ ਕਰਦਾ ਹੈਗਾ ਵੇ। ਅੱਛਾ ਉਹਦੇ ਨਾਲ ਚਿਮਨੀ ਨਾਲ ਏ। ਇਹਦੇ ਨਾਲ ਇਹ ਫ਼ਰਕ ਪੈ ਜੇਗਾ ਹਨਾ ਉਹ ਅੰਦਰ ਆਪਣੇ ਉਪਯੋਗ ਕਰ ਲਏਗੀ ਚਿਮਨੀ
ਹੂੰ ਹਾਂ ਤੇ ਤੂੰ ਆ ਧੂੰ ਨਿਕਾਲ ਲੇਗੀ ਚਿੜ ਚਿੜਚੀ ਪਹਾੜ ਤੇ ਉਹਦੇ ਤੋਂ ਰਾਹਤ ਦੇਗੀ ਤੁਹਾਨੂੰ ਮਹਿਕ ਆਂਦੀ ਜਿਵੇਂ ਮੰਨ ਲਓ ਅਸੀਂ ਤੇਲ ਸੜ ਅਹ ਕਹਿੰਦੇ ਨੇ ਮਿਰਚਾਂ ਸੜਦੇ ਹਾਂ ਹਨਾ ਉਹਦੀ ਵਵਾੜ ਨ ਆਏਗੀ ਆਪਣੇ ਅੰਦਰ ਓਬਜੋਰਵ ਕਰ ਲਗੀ। ਤੇ ਨਾਲੇ ਕੀ ਹੁੰਦੈ ਹੈ ਅੱਜ ਕੱਲ੍ਹ ਜੇ ਮੰਨ ਲੋ ਅਂ ਕਈਆਂ ਨੂੰ ਨਾ ਕਿਚਨ ਦੀ ਵੀ ਕਾਫੀ ਅੱਛੀ ਲੁੱਕ ਚਾਈਦੀ ਹੁੰਦੀ ਹੈ ਸੈਟਿੰਗ ਮੋਡਰਨ ਲੁੱਕ ਚਾਈਦੀ ਹੁੰਦੀ ਹੈ। ਤੇ ਚਿਮਨੀ ਨਾਲ ਆਪੇ-ਆਪੇ ਨਾ ਉਹਦੀ ਲੁੱਕ ਵੀ ਬੜੀ ਅੱਛੀ ਆਉਂਦੀ ਹੈ। ਚਿ ਅਹ ਕਿਚਨ ਦੀ ਬਹੁਤ ਪਿਆਰੀ ਲੁੱਕ ਆਦੀ ਹੈ ਕਿ ਹਾਂ ਥੋੜੀ ਅਸਥੈਟਿਕ ਲਗਦੇ ਥੋੜੀ ਮੋਡਰਨ ਟਾਈਪ ਲਗਦੀ ਹੈ। ਤੁਸੀਂ ਤਾਂ ਵੀ ਲਗਵਾ ਸਕਦੇ ਹੋ ਤੇ ਅਜੇ ਦੇਖੋ ਜੇ ਇਹਦੇ ਫਾਇਦੇ ਦੀ ਗੱਲ ਮੈਂ ਤੁਹਾਨੂੰ ਕੀਤੀ ਅਤੇ ਨੁਕਸਾਨ ਵੀ ਹੁੰਦੇ ਜਿਵੇਂ ਮੰਨ ਲਓ ਮਹਿੰਗੀ ਵੀ ਪੈਂਦੀ ਏ।
ਹਾਂਜੀ ਹਾਂ ਕਿੰਨੇ ਕੁ ਤੱਕ ਦੀ ਆ ਜਾਂਦੀ ਹੈਗੀ ਹੈ ਕਿੰਨੇ ਤੱਕ ਦੀ ਆ ਜਾਂਦੀ।
ਦੇਖੋ ਇਹਨਾ ਮੈਨੂੰ ਆਈਡੀਆ ਨੀ ਬਾਕੀ ਮੇਰੇ ਅਕੋਰਡਿੰਗ ਤੁਸੀਂ ਤੇਹ ਹਜ਼ਾਰ ਐਸਾ ਕੁਛ ਮੇਰੇ ਅਕੋਡਿਂਗ ਬਾਕੀ ਮੈਨੂੰ ਇੰਨਾ ਪਤਾ ਹੀ ਕਿਉਂਕਿ ਦੇ ਦੇਖੋ ਮੋਡਰਨ ਲੁੱਕ ਵੀੇ ਹੈ ਅਤੇ ਕਾਫੀ ਫਾਇਦੇ ਵੀ ਨੇ ਉਹਦੇ ਅਕੋਰਡਿੰਗ ਸ਼ਾਇਦ ਮਹਿੰਗੀ ਹੀ ਹੁੰਦੀ ਹੈ ਤੇ ਹੁਣ ਲੈ ਲਓ ਸਫ਼ਾਈ ਦੀ ਵੀ ਤੁਸੀਂ ਮੰਨ ਲਓ ਅਤੇ ਫਿਲਟਰ ਵਗੈਰਾ ਹੁੰਦੇ ਨੇ ਅੰਦਰੋਂ ਸਾਫ਼ ਵਗੈਰਾ ਕਰਨਾ ਪੈਂਦਾ ਦੋ ਤਿੰਨ ਹਫ਼ਤਿਆਂ ਬਾਅਦ। ਕਿਉਂਕਿ ਕੀ ਹੁੰਦਾ ਅਗਰ ਮੰਨ ਲਓ ਅਦੇ ਫਿਲਟਰਸ ਸਾਫ ਸਫਾਈ ਨੇ ਨਾ ਕੀਤੀ ਅਸੀ ਤੇ ਉਹ ਫੇਰ ਜੰਮ ਜਾਂਦੇ ਨੇ ਅੰਦਰ ਜਿਵੇ ਮੰਨ ਲਓ ਹੁਣ ਦੇਖੋ ਸਾਡੇ ਜਿਵੇ ਕੀ ਕਹਿੰਦੇ ਦੀਵਾਰ ਚ ਧੂਆ ਚਿਪਕ ਹਨਾ ਉਹਵੇ ਜਿਵੇ ਮੰਨ ਲਓ ਇਹ ਅਬਜ਼ਰਵ ਕਰਦੀ ਹੈ। ਛਿਪਣੀ ਆਪਣੇ ਆਪ ਵਿੱਚ ਤੇ ਅਦੇ ਅੰਦਰ ਵੀ ਸਾਰੇ ਫਿਰ ਜਿਹੜਾ ਧੂਆ ਹੈਗਾ ਗੰਦਗੀ ਉਹ ਵੀ ਇਹਦੇ ਅੰਦਰ ਵੀ ਚਿਪਕੀ ਪਈਏ ਨਾ ਫੇਰ ਉਹਨੂੰ ਆਪਾਂ ਦੋ-ਤਿੰਨ ਹਫਤੇ ਸਾਨੂੰ ਸਾਫ ਕਰਨਾ ਹੀ ਪਏਗਾ ਤਾਂ ਫੇਰ ਉਹ ਕੰਮ ਕਰਨਾ ਬੰਦ ਕਰ ਦੇਗੀ ਇੰਨਾ ਅੱਛਾ ਕੰਮ ਨੀ ਕਰੇਗੀ। ਜਿੰਨਾ ਪਹਿਲੇ ਕਰ ਰਹੇ ਸੀ ਤੇ ਇਸ ਕਰਕੇ ਦੋ-ਤਿੰਨ ਦੇਖੋ ਸਫ਼ਾਈ ਵੀ ਕਰਨੀ ਪਏਗੀ ਮਹਿੰਗੀ ਇਨਵੈਸਟਮੈਂਟ ਵੀ ਜ਼ਿਆਦਾ ਮਹਿੰਗਾ ਪੈਸਾ ਲੱਗ ਰਿਹਾ ਹੈ ਤੇ ਕਦੇ ਨਾ ਕਦੇ ਸ਼ੋਰ ਵੀ ਆਦਾ ਜਿਵੇ ਮੰਨ ਲਓਦੀ ਮੋਟਰ ਚੱਲਦੀ ਨਾ ਥੋ ਥੋੜਾ ਜਿਹਾ ਸ਼ੋਰ ਦਿੰਦੀ ਹੈ। ਜਿਦੇ ਨਾਲ ਥੋੜਾ ਬੰਦਾ ਥੋੜਾ ਜਾ ਨਾ ਹਟ ਜਿਵੇ ਕਈਆਂ ਨੂੰ ਹੁੰਦੇ ਨਾ ਕਿ ਸ਼ਾਂਤ ਦਾ ਮਾਹੌਲ ਚਾਹੀਦਾ ਅ ਰੋਟੀ ਬਣਾਦੇ ਹੋਏ ਤੇ ਥੋੜ੍ਹਾ ਬਹੁਤ ਨਾ ਸ਼ੋਰ ਵੀ ਆਦਾ।
ਅੱਛਾ ਜਿਸ ਤਰ੍ਹਾਂ ਤੇ ਵੀ ਹਨਾ ਮਤਲਬ ਕਿ ਬਿਜਲੀ ਦਾ ਫ਼ਰਕ
ਹਾਂਜੀ ਬਿਜਲੀ ਦਾ ਖਰਚਾ ਹੋ ਰਿਹਾ, ਬਿਜਲੀ ਦਾ ਲਗਾਤਾਰ ਜਿਵੇ ਤੁਸੀ ਹਰ ਰੋਜ਼ ਚਲਾਉਂਦੇ ਪਏ ਹੋ ਰਿਹਾ ਖਰ ਜ਼ਰੂਰ ਹੋ ਰਿਹਾ।
ਨਹੀ ਜਿਸ ਤਰ੍ਹਾਂ ਵੀ ਅਜੇਸ ਫੈਨ ਚਲਾਉਦੇ ਹਾਂ ਉਹ ਤਾਂ ਮਤਲਬ ਕਿ ਬਿਜਲੀ ਜ਼ਿਆਦਾ ਖਪਤ ਕਰਦੇ ਕੀ ਚਿਮਨੀ ਜ਼ਿਆਦਾ ਕਰਦੀ ਹੈਗੀ ਹੈ ਬਈ?
ਦੇਖੋ ਵੈਸੇ ਤਾਂ ਦੋਨੋ, ਦੇਖਿਆ ਜਾ ਵੈਸੇ ਤਾਂ ਦੋਨੋ ਹੀ ਜ਼ਿਆਦਾ ਦੋਨੋ ਦੇ ਸੇਮ ਇਕੁਵਲ ਹੀ ਹੈਗੀ ਜ਼ਿਆਦਾ ਕੰਜਪਸ਼ਨ ਬਿਜਲੀ ਦੀ ਭੱਟ ਜਿਹੜੀ ਚਿਮਨੀ ਹੈ ਨਾ, ਉਹਦੇ ਜ਼ਿਆਦਾ ਉਹਦੇ ਉਹ ਹੈਗੇ ਨੇ ਫਾਇਦੇ ਵੀ ਨੇ, ਜਿਵੇਂ ਉਹ ਮੰਨ ਲੋ ਧੂੰਆ ਵੀ ਬਚਾਂਦੀ ਏ। ਉਹ ਕੀ ਕਹਿੰਦੇ ਨੇ ਚਿਪਚਿਪਾਹਟ ਰਾਤ ਦਿੰਦੀ ਹੈਗੀ ਏ। ਕਦੇ ਉਹ ਕੀ ਕਹਿੰਦੇ ਨੇ ਹੋਰ ਜੇ ਬਦਬੂ ਵਗੈਰਾ ਤ ਛੁਟਕਾਰਾ ਦਿੰਦੀ ਹੈ, ਮਾਡਰਨ ਲੁਕ ਵੀ ਆਦੀ ਹੈ, ਤੇ ਉਹਦੇ ਅਕੋਰਿੰਗ ਥੋੜੀ ਬਹੁਤ ਥੋੜੇ ਜਿ ਕੋਸਟ ਜਾਦਾ ਪੈ ਜਾਂਦੀ ਹੈ। ਦੀ ਕਿਉਂਕਿ ਕਾੀ ਉਹ ਵੀ ਜਾਦਾ ਹੈਗੇ ਨੇ ਬੈਨੀਫਿਟਸ ਵੀ ਉਹਦੇ ਨਾਲ ਲੋਕ ਕਿਉਂਕਿ ਫੈਨ ਨਾਲੋਂ ਕਿਉਂਕਿ ਜੇਂ ਮੰਨ ਲਓ ਐਗਜ਼ਾਸਟ ਫੈਨ ਲੱਗਿਆ ਸਾਡੀ ਰਸੋਈ ਚ, ਹੈਨਾ ਤੇ ਉਹਦਾ ਕੀ ਬਸ ਉਹ ਤੇ ਬਸ ਇਹੀ ਕੰਮ ਕਰੇਗਾ ਕਿ ਧੂਆ ਬਾਹਰ ਕੱਢੇਗਾ, ਉਹ ਵੀ ਇੰਨਾ ਨੀ ਕੱਢ ਪਾਉਂਦਾ, ਉਹ ਥੋੜਾ ਬਹੁਤ ਹੀ ਕੱਢ ਪਾਉਂਦਾ ਬਾਕੀ ਕਿਤੇ ਰਸੋਈ ਚ ਹੀ ਨਾ ਆਦਾ, ਤੇ ਹੋਰ ਇਹਦਾ
ਅਹ ਇੱਕ ਮੈਂ ਭੈਣਜੀ ਪੁੱਛਣਾ ਚਾਹਦੀ ਸੀ ਕਿ ਵੀ ਇਹਦੀ ਸਰਵਿਸ ਜ ਤੁਸੀਂ ਕਹਿੰਦੇ ਹੋ, ਕਰਵਾਉਣੀ ਪੈਂਦੀ ਹੈ, ਬਾਹਰੋਂ ਬੁਲਾਉਣਾ ਪੈਂਦਾ ਬੰਦਾ
ਨਹੀਂ ਬਾਹਰੋਂ ਨਹੀਂ ਤੁਸੀਂ ਆਪੇ ਵੀ ਕਰ ਸਕਦੇ ਹੋ, ਜੇ ਤੁਹਾਨੂੰ ਪੂਰੀ ਨੌਲੇਜ ਹੈਗੀ ਹੈ ਤਾਂ ਜੇਂ ਔ ਮੰਨ ਜਾਏ, ਤੁਸੀਂ ਦੇਖੋ ਜੇ ਤੁਸੀਂ ਚਿਮਰੀ ਇੱਕ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਇੱਕ ਅਹ ਜੋ ਵੀ ਚੀਜ਼ ਆਪਾਂ ਲੈਂਦੇ ਹਾਂ ਵੀ ਲ ਲੈਂਦੇ ਹਾਂ ਫਰਿਜ ਲੈਦੇ ਹਾਂ ਕੂਲਰ ਲੈਦੇ ਹਾਂ ਹਰ ਇੱਕ ਦੇ ਨਾਲ ਸਾਨੂੰ ਇੱਕ, ਉਹ ਦਿੱਤੀ ਜਾਂ ਜਾਂਦੀ ਏ। ਭੇਜ ਦਿੱਤਾ ਜਾਂਦਾ, ਉਹਦੇ ਸਾਰੀ ਫੋਰਮੇ ਲਿਖੀ ਹੁੰਦੀਓਦੇ ਬਾਰੇ ਕਿ ਹਾਂ ਇਹਨੂੰ ਕਿਵੇਂ ਯੂਜ ਕਰਨਾ ਐਦੇ ਅੰਦਰ ਕੀ ਕੀ ਚੀਜ਼ਾਂ ਹੈਗ ਕੀ ਕੀ ਫਿਲਟਰ ਲੱਗੇ ਨੇ ਜ ਤੁਸੀਂ ਘਰ ਘਰ ਹੀ ਧੋਣਾ ਚਾਹੁੰਦੇ ਹੋ ਤੇ ਉਹ ਤੁਸੀਂ ਕਰ ਸਕਦੇ ਹੋ ਹੁਣ ਜੇ ਮੰਨ ਲਓ ਕਈਆਂ ਨੂੰ ਅਸੀਂ ਗਰਮੀਆਂ ਅਹ ਕਹਿੰਦੇ ਨੇ, ਏ ਸੀ ਦੀ ਸਰਵਿਸ ਵਾਸਤੇ ਬੁਲਾਉਂਦੇ ਆਂ ਹੈਨਾ। ਜਿਹਨਾਂ ਨੂੰ ਜਿੱਦੋਂ ਦਾ ਕੰਮ ਹੈਗਾ, ਬਟ ਹੁਣ ਕਈਆਂ ਨੂੰ ਇਹ ਸਰਵਿਸ ਆਪੇ ਵੀ ਕਰਨੀ ਆਉਂਦੀ ਹੈ, ਮਤਲਬ ਕਈਆਂ ਨੂੰ ਆਉਂਦਾ ਹੈ ਪਰੜ੍ਹਿਆਦਾ ਉਹਨਾਂੇ ਕਿਵੇਂ ਕਰਦੇ ਨੇ।
ਅੱਛਾ ਔਹੀ ਮਕੈਨੀਕਲ ਇੰਜੀਨੀਅਰ ਲਗਾ ਲੋ, ਜਿਨ੍ਹਾਂ ਨੇ ਥੋੜੇ ਬਹੁਤ
ਹਾਂ ਹਾਂ ਹੁਣ ਜਿਵੇਂ ਮੰਨ ਲਓ ਤੁਹਾਡੇ ਹਸਬੈਂਡ ਵਗੈਰਾ ਨੇ ਉਹ ਕਿਆ ਪਤਾ ਉਹ ਨਾ ਨੂੰ ਨੌਲੇਜ ਹੋਏ ਉਹ ਕਰ ਸਕਦੇ ਨੇ ਐ ਕੰਮ।
ਹਾਂਜੀ ਜਿਵੇਂ ਅਸੀਂ, ਸਾਨੂੰ ਤਾਂ ਇਸ ਬਾਰੇ ਨੌਲੇਜ ਹੀ ਨਹੀਂ ਹੈਗੀ। ਕੀ ਹੈ ਨਾ ਫਿਰ ਤੇ ਸਾਨੂੰ ਅਹ ਅ ਕਰਕੇ ਫੋਨ ਕਰਕੇ ਬੁਲਾਣਾ ਪਏਗਾ ਕਿ ਸਰਵਿਸ ਚਾਰਜ ਔ ਕੇ ਨਾ, ਤੇ ਇਹਨਾਂ ਨੂੰ ਸਰਵਿਸ ਦੇ ਚਾਰਜ ਜ਼ਿਆਦਾ ਲੱਗਦੇ ਹੈਗੇ ਨੇ, ਬਈ
ਹੂ ਹਾਂਜੀ
ਸਰਵਿਸ ਚਾਰਜ ਵੀ ਲੱਗਦੇ ਨੇ ਜ਼ਿਆਦਾ।
ਚਾਰਜ ਲੱਗਣਗੇ ਉਹ ਵੀ ਅਲੱਗ ਦੇ ਤਾਈਂ ਤਾਂ ਕਹਿਣੀ ਹਾਂ ਨੁਕਸਾਨ ਵੀ ਤੇ ਆਉਂਦਾ ਹੈ ਕਿਉਕਿ ਦੋ ਤਿੰਨ ਹਫਤੇ ਦੇਖੋ ਤੁਹਾਨੂੰ ਚਾਹੀਦੀ ਹੈ ਕਿਉਂਕਿ ਆਪਾਂ ਹਰ ਰੋਜ਼ ਯੂਜ ਕਰ ਰਹੇ ਹਾਂ ਚਿਮਨੇ ਇਹ ਤੇ ਹੈ ਤੇ ਹੈਂ ਨਹੀਂ ਕਿ ਹਾਂ ਇੱਕ ਦਿਨ ਯੂਜ ਕੀਤਾ ਹਫ਼ਤੇ ਚ ਕਿਉਂਕਿ ਹਰ ਰੋਜ਼ ਰੋਟੀ ਪਾਣੀ ਬਣਾਉਂਦੇ ਹਾਂ ਅਸੀਂ ਹਰ ਰੋਜ਼ ਯੂਜ ਹੋਏਗਾ ਹਾਂ ਤਿੰਨੋ ਟਾਈਮ ਸਗੋਂ ਇੱਕ ਵਾਰੀ ਥੋੜੀ ਨਾ ਅੱਧੇ ਵਿੱਚ ਤੇ ਤਿੰਨ ਟਾਈਮ ਯੂਜ ਹੋਏਗਾ। ਤੇ ਉਹਦੇ ਅਕੋਡਿੰਗ ਤੇ ਉਹੀ ਸਾਰਾ ਧੂੰਆਂ ਨਿਕਲ ਕਾਰ ਹੀ ਉਹਦੇ ਅੰਦਰ ਵੀ ਨਾ ਗੰਦਗੀ ਜਮ੍ਹਾਂ ਹੁੰਦੀ ਰਹਿੰਦੀ ਹੈ। ਚਿਪਚਿਪਾਹਟ ਹੋ ਜਾਂਦੀ ਹੈ ਉਹਦੇ ਅੰਦਰ ਉਹਦੇ ਉੱਪਰ ਵੀ ਚਿਪਚਿਪਾਹਟ ਹੋ ਜਾਂਦੀ ਜਿਵੇਂ ਤੁਸੀ ਵੇਖੋਗੇ ਨਾ ਉਹਦਾ ਕਈਆਂ ਦੇ ਘਰ ਲੱਗੇ ਦੀ ਏ ਜੇ ਉਹ ਰੋਟੀ ਪਾਣੀ ਬਣਾਉਂਦੇ ਨੇ ਨਾ ਸਾਰੀ ਛਿੱਟਾਂ ਨਾ ਚਿਮਨੇ ਦੇ ਉੱਤੇ ਲੱਗਿਆ ਹੁੰਦਾ ਚਿਪ ਚਿਪ ਫੇਰ ਚਿਮਨੀ ਦਾ ਸਾਰੇ ਚਿਪ ਚਿਪ ਕਰਦੇ ਪਏ ਹੁੰਦੇ ਆ ਤੇ ਉਹਨੂੰ ਅੱਛੇ ਤਰੀਕੇ ਨਾਲ ਮੈਂ ਤਾਂ ਕਹਿੰਦੀ ਉਹਨੂੰ ਹਰ ਰੋਜ਼ ਹੀ ਸਾਫ਼ ਕਰਨੀ ਚਾਹੀਦੀ ਹੈ ਕਿਉਂਕਿ ਇੰਨੀ ਚਿਪ ਚਿਪਾਹਟ ਹੋ ਜਾਂਦੀ ਹੋ ਜਾਂਦੀ ਹੈ ਨਾ ਤੁਸੀਂ ਦੋ ਤਿੰਨ ਹਫ਼ਤਿਆਂ ਬਾਅਦ ਕਰੋਗੇ ਨਾ ਜੰਮ ਜਾਏਗਾ ਉਹਦੇ ਉੱਤੇ ਨਿਕਲੇਗੀ ਨੀ ਇੰਨੀ ਔਖੀ ਨਿਕਾਲਣੀ ਹੁੰਦੀ ਹੈ।
ਅੱਛਾ ਜੀ ਫੇਰ ਇਹਦੇ ਵਾਸਤੇ ਕੋਈ ਡਾਸਾਇਟ ਵਗੈਰਾ ਜਾਂ। ਕੁਛ ਸਰਫ ਵਗੈਰਾ।
ਹਾਂ ਹੋਰ ਕਈ ਤਾਂ ਅਨਾਸ ਸਪੈਸ਼ਲ ਉਹ ਵੀ ਲੈਣੇ ਪੈਂਦੇ ਸਪਰੇ ਵੀ ਲੈਣੇ। ਪੈਂਦੇ ਨੇ ਕਦੇ ਕਦੇ ਕਿਉਂਕਿ ਇਹ ਕਿਉਂਕਿ ਜਿਆਦਾ ਜੰਗ ਲੱਗ ਜਾਂਦਾ ਹੈ ਜਿਆਦਾ ਚਿਪਚਿਪਾ ਹੋਣ ਲੱਗ ਜਾਂਦੀ ਹੈ ਤੇ ਨਿਕਲਦਾ ਨੀ ਕਈ ਵਾਰ ਈਜਲੀ ਨਾਲ। ਤੇ ਕੋਈ ਸਪਰੇਅ ਵਗੈਰਾ ਲੈਣੇ ਪੈਂਦੇ ਹੈ। ਸਗੋਂ ਕੀ ਫਾਲਤੂ। ਖਰਚਾ ਹੀ ਹੈਗਾ ਨਹੀਂ ਤੇ ਇਹਦੇ ਨੁਕਸਾਨ ਵੀ ਹੈਗੇ ਨੇ ਇਹੀ ਸਭ?
ਹਾਂਜੀ ਇੱਕ ਨਾ ਮੈਂ ਅਹ ਕਿਸੇ ਦੇ ਘਰ ਗਈ ਸੀ ਤੇ ਨਾ ਉਹ ਚਿਮਨੀ ਉਹਨਾਂ ਦੇ ਘਰ ਲੱਗੀ ਦੀ ਸੀ ਤੇ ਮੈਂ ਉਹਨਾਂ ਨੂੰ ਦੇਖਿਆ ਕਿ ਉਹ ਨਾ ਹੱਥ ਨਾਲ ਇਸ ਤਰ੍ਹਾਂ ਕੀ ਇਹ ਕੀ ਸਿਸਟਮ ਹੁੰਦਾ ਹੈਗਾ ਹੱਥ ਨਾਲ ਉਹ ਕਰ ਰਹੇ ਨੇ ਉਹਨੂੰ ਉਹ? ਇਹਦਾ ਕੀ ਮਤਲਬ ਹੁੰਦਾ?
ਤਾਂ ਕੀਤਾ ਦਾ ਵੀ ਜੇ ਮੰਨ ਲਓ ਕੋਈ ਰੋਟੀ ਸਬਜ਼ੀ ਬਣਾਉਦਾ? ਮੰਨ ਲਓ ਤੁਸੀਂ ਆਟਾ ਗੁੰਨ ਦੇ ਪਏ ਹੋ ਜਾਂ ਕੋਈ ਤੁਸੀਂ ਆਟਾ ਗੁੰਨ ਰਹੇ ਹੋ ਤੇ ਨਾਲ ਤੁਸੀਂ ਗੈਸ? ਓਨ ਕਰਤੀਏ ਤੇ ਥੋੜਾ। ਇੱਕ ਦੋ ਰੋਟੀ ਤੁਸੀਂ ਬਣਾ ਕੇ ਰੱਖ ਰਹੇ ਹੋ ਜੇ ਤੁਹਾਡੇ ਮੰਨ ਲੋ ਲਓ ਹੱਥ ਗੰਦੇ ਨੇ? ਹਨਾ। ਹੱਥ ਗੰਦੇ ਤੁਸੀਂ ਉਹੀ ਹੱਥ ਉਹਨੂੰ ਓਨ ਕਰਨ ਨੂੰ ਲਗਾਓਗੇ ਫੇਰ ਉਹ ਗੰਦੀ ਹੋ ਜੇਗੀ? ਉਹਦੇ ਕੋੜੇ ਆਸਾਨੀ ਕੰਮ। ਕਿ ਜੇਂ ਮੰਨ ਲਓ ਕੋਈ ਕੁੜੀ ਕੰਮ ਕਰ ਰਹੇ ਆ ਕੋਈ ਹੱਥ ਚ ਹੱਥ ਗੰਦੇ ਹੈਗੇ ਨੇ ਹਨਾ ਕਿ ਕਰੰਟ ਵਗੈਰਾ ਨਾ ਲੱਗ ਜਾ ਹੱਥ ਗਿੱਲੇ ਹੁੰਦੇ ਜੇ? ਮੰਨਲੋ ਰਸੋਈ ਤੇ ਸਪੈਸ਼ਲ ਸਬਜ਼ੀਆਂ ਕੱਟ ਦੇ। ਹੱਥ ਗਿੱਲੇ ਹੁੰਦੇ ਨੇ। ਤੇ ਉਹੀ ਹੱਥ ਦੇ ਆਪਾਂ ਓਨ ਕਰਨ ਲਗਾਇਆ। ਕਰੰਟ ਦਾ ਕਾਰਨ ਲੈਂਦੇ ਨੇ ਕਰੰਟ ਕੋ ਰਸੋਈ ਤਾਂ ਵੈਸੇ ਵੀ ਗਿੱਲਾ ਕੰਮ ਹੁੰਦੇ ਤੇ ਉਹਦੇਸ ਇਹ ਅੱਜ ਨਹੀਂ ਉਹ ਉਹਦੇ ਤੇ ਹੋਰ ਬਣਾਈ ਦੇ ਕਿ ਹਾਂ ਐਵੇਂ ਕਰੋ ਆਪੇ ਉਹ ਨਾ ਹੋ
ਅੱਛਾ ਜੀ ਅਹੀ ਉਹ ਗੱਲ ਮੈਂ ਤੁਹਾਡੇ ਕੋਲ ਪੁੱਛਣੀ ਸੀ ਸੀ ਮੈਂ ਕਿਹਾ ਪਤਾ ਨੀ ਕਿ ਮੈਂ ਉਹਨਾਂ ਕੋਲ ਤਾਂ ਸ਼ਰਮ ਆ ਗਈ ਪੁੱਛਦੀ ਹੋਇਆ ਗੱਲ ਵੀ ਐਸਾ ਕਿਉਂ ਕਰ ਰਹੇ ਹੋ ਵੀ ਹੱਥ ਤਲੋਂ ਤੁਸੀਂ ਕਿਉਂ ਕੀਤਾ ਵੀ ਤੇ ਹੋਰ ਸੁਣਾਓ
ਵਦਿਆ ਹੋ
ਹਾਂਜੀ ਹਾਂਜੀ ਆਵਾਂਗੇ ਕੋਈ ਨਹੀਂ ਆਵਾਂਗੇ ਹੋਰ ਠੀਕ ਹੈ ਜੀ ਠੀਕ ਹੈ ਜੀ